ਓ ਹਾਂਜੀ, ਸ ਸ੍ਰੀ ਕਾਲ ਭੈਨ ਜੀ।
ਸਾਸ਼੍ਰੀ ਕਾਲ ਜੀ, ਹੋਰ ਸੁਨਾਓ ਠੀਕ-ਠਾਕ?
ਹਾਂਜੀ, ਸਬ ਠੀਕ-ਠਾਕ ਤੁਸੀਂ ਸੁਣਾਓ?
ਹਾਂਜੀ, ਏਦਰ ਵੀ ਸਬ ਠੀਕ-ਠਾਕ।
ਹੋਰ ਕੀ ਕਰ ਰਏ ਸੀ? ਮੈਂ ਕਾ ਬੜੇ ਦਿਨ ਹੋ ਗੇ ਤੁਆਡੇ ਨਾਲ ਗਾੱਲ ਨੀ ਹੋਈ ਚਲੋ ਭੈਨ ਜੀ ਨਾਲ ਗਾੱਲ ਈ ਕਰਾਂ।
ਯਾਦ ਈ ਕਾ, ਹਾਂਜੀ ਮੈਂ ਕੇਆ ਵਦੀਆ ਕੀਤਾ ਤੁਸੀ ਮੈਂ ਵੀ ਤੁਆਨੂੰ ਯਾਦ ਈ ਕਾਰ ਰਈ ਸੀ।
ਹਾਂਜੀ-ਹਾਂਜੀ ਹੋਰ, ਹੋ ਗੇ ਵੇਲੇ ਰੋਟੀ ਪਾਣੀ ਤੋਂ?
ਹਾਂਜੀ ਭੈਨ ਜੀ, ਹੈਲੋ ਹਾਂਜੀ ਭੈਨ ਜੀ ਅਵਾਜ਼ ਆ ਰੀ ਐ ਤੁਹਾਨੂੰ ਮੇਰੀ?
ਹਾਂਜੀ, ਹੁਨ ਆ ਰੀ ਏ ਪੈਲੇ ਵੀ
ਚਾਲ, ਅੱਛਾ-ਅੱਛਾ ਚਲੋ ਐ ਨਾ ਨੈਟਵਕ ਪ੍ਰੋਬਲਮ ਹੋ ਜਾਂਦੀ ਏ ਵਿੱ
ਹਾਂਜੀ, ਕੁਛ ਆੱਜ ਬਰਸਾਤ ਹੋ ਰੀ ਏ ਨਾ ਬਰਸਾਤ ਕਰਕੇ ਤੇ ਨੈਟਵਰਕ ਪ੍ਰੋਬਲਮ ਰੈਂਦੀ ਏ।
ਹਾਂਜੀ-ਹਾਂਜੀ, ਐ ਤਾਂ ਤੁਸੀਂ ਸਈ ਕੈ ਰੇ ਓ ਬਸ ਹੋਨ ਬਰਸਾਤਾਂ ਲੱਗੀਆਂ ਹੋਈਆ ਅੱਗੋਂ ਤੇਹਾਰ ਸ਼ੁਰੂ ਹੋ ਜਾਣੇ ਨ। ਪੈਲੇ ਗੁਰੂ ਪੂਜਾ ਆ ਜੇਗੀ
ਹਾਂਜੀ-ਹਾਂਜੀ, ਫੇਰ ਗੁਰੂ ਤੇਆਰੀਆਂ ਕਰਾਂਗੇ ਬਸ। ਸਾਰੇ ਦਿਨ ਤੇਓਹਾਰ ਸ਼ੁਰੂ ਨੇ, ਮੰਦਰ ਜਾਂਦੇ ਓ ਤੁਸੀਂ ਤੁਆੜੇ ਗੁਰੂ ਹਾਂਜੀ, ਹੈਗੇ ਨੇ ਗੁਰੂ ਬਸ ਐਵੇ ਕਿ ਅਸੀਂ ਜ਼ਿਆਦਾ ਉਹ ਨੀ ਆਪਣਾ ਮੰਦਿਰ ਜਾਂਦੇ ਆ ਤੇ ਜੋ ਕਰਨਾ ਕਰਤਾ।
ਹਾਂਜੀ ਸਾਡੇ ਤੇ ਇੱਥੇ ਜੰਗਲਾਂ ਵਾਲੇ ਹਾਂਜੀ ਹਾਂਜੀ ਆ ਸਾਡੇ ਤੇ ਇੱਥੇ ਜੰਗਲਾਂ ਵਾਲੇ ਮਾਤਾ ਮਾਤਾ ਜੀ ਹੈਗੇ ਨੇ ਨਾ ਤੇ ਅਸੀਂ ਹਾਂਜੀ ਹਾਂਜੀ ਜੰਗਲਾ ਜੀ ਦੇ ਮਾਤਾ ਜੀ ਦਾ ਮੰਦਿਰ ਜਾਈ ਦਾ। ਗੁਰੂ ਜੀ ਹੈਗੇ ਨੇ ਹਾਂਜੀ ਉਹ ਤੇ ਬਸ ਤੇ ਪ੍ਰਸ਼ਾਦ ਪ੍ਰਸ਼ੂਦ ਲੈ ਕੇ ਉਹਨਾਂ ਵਾਸਤੇ। ਤੇ ਜੋ ਚੋਲਾ ਚੁਲਾ ਹੋਏ ਲੈ ਕੇ ਜਾਈਦਾ ਫਰੂਟ ਫਰਾਟ ਲੈ ਕੇ। ਮੱਥਾ ਟੇਕ ਆਈਦਾ। ਬੜੀ ਰੌਣਕ ਹੁੰਦੀ ਮੰਦਿਰਾਂ ਵਿੱਚ ਹਾਂਜੀ ਹਾਂਜੀ ਮੰਦਿਰਾਂ ਚ ਬੜੀ ਰੌਣਕ ਹੁੰਦੀ ਬਾਜ਼ਾਰ। ਚ ਵੀ ਬੜੀ ਰੌਣਕ ਹੁੰਦੀ ਜੇ ਗੁਰੂ ਪੂਜਾ ਤੇ ਜਗ੍ਹਾ ਜਗ੍ਹਾ ਫਰੂਟ ਦੇ ਸਟਾਲ ਲੱਗੇ ਹੁੰਦੇ।
ਗੁਰੂ ਪੂਰਨਿਮਾ ਕੁਝ ਪੂਰਨਮਾਸ਼ੀ ਵੀ ਹੁੰਦੀ ਹੈ ਨਾ ਸਭ ਤੋਂ ਵੱਡਾ ਤੇ ਇਹ ਵੈ ਅਸੀਂ ਤੇ ਰੱਖਣੇ ਹਾਂ ਪੂਰਨਮਾਸੀ।
ਆਹ ਤੁਸੀਂ ਤੇ ਪੂਰਨਮਾਸ਼ੀ ਦਾ ਵਰਤ ਰੱਖਦੇ ਹੋ ਅੱਛਾ ਅੱਛਾ ਤੁਸੀਂ ਦੱਸਿਆ ਸੀਗਾ ਮੈਨੂੰ ਪਹਿਲੇ ਹਾਂਜੀ। ਹਾਂਜੀ,
ਹਾਂਜੀ ਤੇ ਫੇਰ ਉਹ ਪੂਰਨਮਾਸੀ ਵੀ ਮੰਨੀ ਜਾਂਦੀ ਐ ਤੇ ਗੁਰੂ ਪੂਰਨਿਮਾ ਵੀ ਹੋ ਜਾਂਦੀ। ਸਾਰੇ ਕੰਮ ਹੋ ਜਾਂਦੇ ਨੇ।
ਹਾਂਜੀ ਇਹ ਤੇ ਹੈ ਹੀ ਹੈ ਜੀ ਬਸ ਸਾਰੇ ਲੋਕ ਜਾਂਦੇ ਨੇ ਆਪਣੇ ਆਪਣੇ ਜਿਹਨਾਂ ਨੇ ਆਪਣੇ ਆਪਣਾ ਗੁਰੂ ਮੰਨਿਆ ਹੁੰਦਾ। ਉਹਨਾਂ ਦੀ ਪੂਜਾ ਕਰਨ ਜਾਂਦੇ ਨੇ ਹਾਂਜੀ ਹਾਂਜੀ। ਬਸ ਹਰ ਚੀਜ਼ ਦੇ ਗੁਰੂ ਹੁੰਦੇ ਨੇ ਤੁਹਾਡੇ ਸਾਹਮਣੇ ਸਭ ਤੋਂ ਪਹਿਲੇ ਸਾਡੀ ਗੁਰੂ ਸਾਡੀ ਮਾਂ ਹੈਗੀ।
ਹਾਂਜੀ ਬਿਲਕੁਲ,
ਸਭ ਤੋਂ ਬਾਅਦ ਫ ਉਸ ਤੋਂ ਬਾਅਦ ਫਿਰ ਅਸੀਂ ਜਿਨੂੰ ਜਿਨੂੰ ਗੁਰੂ ਮੰਨਦੇ ਆ ਜਿਹੜੇ ਸਿੰਗਿੰਗ ਲਾਈਨ ਦੇ ਹੁੰਦੇ ਨੇ। ਉਹ ਆਪਣੇ ਜਿਵੇਂ ਹੁਣ ਸਾਡੇ ਪਾਪਾ ਜੀ ਜਾਗਰਣ ਦੀ ਲਾਈਨ ਦੇ ਹੈਗੇ ਨੇ। ਤੇ ਇਹਨਾਂ ਨੂੰ ਵੀ ਲੋਕ ਗੁਰੂ ਮੰਨਦੇ ਨੇ ਤੇ ਆਂਦੇ ਨੇ ਘਰ ਹਾਂਜੀ ਬਸ ਫਿਰ ਮਿਠਾਈ ਦਾ ਡੱਬਾ ਫਲ ਫਰੂਟ ਲੈਂਦੇ ਨੇ ਆਂਦੇ ਨੇ ਬਸ ਏ। ਹਾਂਜੀ, ਤੇ ਕੁਛ ਨਾ ਕੁਛ ਦਕਸ਼ਣਾ ਹਾਂਜੀ ਹਾਂਜੀ ਹਾਂਜੀ ਹਾਂਜੀ। ਤੇ ਬਸ ਗੁਰੂ ਪੂਜਾ ਦਾ ਤਿਉਹਾਰ ਵੀ ਹਾਂਜੀ ਹਾਂਜੀ ਹਾਂਜੀ। ਕਈ ਲੋਕ ਜਿਵੇਂ ਹੁਣ ਅਸੀਂ ਯੋਗਾ ਜਾਣੇ ਆ ਹਾਂ ਲੋਕ ਯੋਗਾ ਵਿੱਚ ਵੀ ਉਹ ਸਾਡੇ ਗੁਰੂ ਨੇ ਜਿਹੜੇ ਸਾਨੂੰ ਯੋਗਾ ਸਿਖਾ ਰਹੇ ਨੇ। ਉਹਨਾਂ ਵਾਸਤੇ ਵੀ ਹਾਂਜੀ ਉਹਨਾਂ ਵਾਸਤੇ ਵੀ ਗਿਫਟ। ਫਰੂਟ ਮਿਠਾਈ ਸਭ ਲੈ ਕੇ ਜਾਂਦੇ ਨੇ ਕੇਕ ਕਟਵਾਉਂਦੇ ਨੇ ਉੱਥੇ ਸਭ ਆਪਣੇ ਆਪਣੇ ਤਰੀਕੇ ਨਾਲ ਗੁਰੂ ਪੂਜਾ ਮਨਾਦੇ ਨੇ।
ਨਾਲੇ ਹੁਣ ਜਿਵੇਂ ਅੱਗੇ ਆਏਗਾ ਅ ਟੀਚਰ ਟੀਚਰਸ ਡੇ। ਪੰਜ ਸਤੰਬਰ ਨੂੰ ਹੁੰਦਾ ਹੈ ਤੇ ਬੱਚੇ ਬ ਚੇ ਇਸ ਚੀਜ਼ ਵਾਸਤੇ ਬੜੇ ਉਹ ਕਰਦੇ ਨੇ ਬਈ ਟੀਚਰਾਂ ਵਾਸਤੇ ਤੇ ਬੜੇ ਉਤਾਵਲੇ ਹੁੰਦੇ ਨੇ ਟੀਚਰ ਵਾਸਤੇ ਕਦੀ ਇਹ ਲੈ ਜੌ ਕਦੀ ਉਹ ਲੈ ਜੋ।
ਹਾਂਜੀ ਹਾਂਜੀ ਬਸ ਬੱਚਿਆਂ ਨੂੰ ਸ਼ੌਕ ਰਹਿੰਦਾ ਨਾ ਆਪਣੇ ਟੀਚਰ ਨੂੰ ਵੀ ਖੁਸ਼ ਕਰਨ ਦਾ ਕਿ ਵੀ ਟੀਚਰ ਸਾਨੂੰ
ਟੀਚਰ ਹੀ ਸਭ ਤੋਂ ਪਹਿਲੀ ਤੇ ਹੋਈ ਐ ਨਾ ਮਾਂ ਤੋਂ ਬਾਅਦ ਤੇ ਟੀਚਰ ਹੀ ਗੁਰੂ ਬਣਦੀ ਏ ਸਭ ਤੋਂ ਪਹਿਲਾਂ ਗੁਰੂ ਤੇ ਓਹੀ ਐ। ਜੋ ਬੱਚਿਆਂ ਨੂੰ ਚੰਗੇ ਰਸਤੇ ਲਗਾਂਦੇ ਨੇ।
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਸ ਸਭ ਦੇ ਆਪਣੇ ਆਪਣੇ ਗੁਰੂ ਨੇ ਜੋ ਸਾਨੂੰ ਸ਼ਿਕਸ਼ਾ ਦੇਵੇ।
ਸਹੀ ਗੱਲ ਏ।
ਤੇ ਗੁਰੂ ਹੈਗਾ ਸਭ ਦੀ ਪੂਜਾ ਕਰਨੀ ਚਾਹੀਦੀ ਹੈ।
ਹਾਂਜੀ ਹਾਂਜੀ।
ਬਸ ਐ ਅਲੀ ਪੂਰਨਿਮਾ ਗੁਰੂ ਪੂਰਨਿਮਾ। ਉਸ ਤੋਂ ਅਗਲੀ ਪੂਰਨਿਮਾ ਆਏਗੀ ਜਿਹੜੀ ਪੂਰਨਮਾਸ਼ੀ ਆਏਗੀ ਅਗਲੀ ਉਹ ਰੱਖੜੀ ਹੈਗੀ ਜੇ।
ਹਾਂਜੀ ਰੱਖੜੀ ਹੈਗੀ ਹੈ ਰੱਖੜੀ ਦਾ ਮੇਲਾ ਸੱਚੀ। ਬਸ ਹੁਣ ਤੇ ਦਿਨ ਤਿਓਹਾਰ ਸ਼ੁਰੂ ਨੇ ਫੇਰ ਨਰਾ ਸ਼ਰਾਧ ਆਣਗੇ। ਫਿਰ ਨਰਾਤੇ ਉਸ ਤੋਂ ਬਾਅਦ ਫਿਰ ਸਾਰੇ ਹੀ
ਹਾਂਜੀ ਫੇਰ ਸਾਰੇ ਤਿਉਹਾਰ ਨੇ ਪਹਿਲੇ ਹੁਣ ਬਸ ਦੁ ਤੁਸੀਂ ਦੇਖਣਾ ਬਾਹਰ ਕਿਵੇਂ ਬਾਜ਼ਾਰ ਰੱਖੜੀਆਂ ਤੇ ਸੱਜੇ ਹੁੰਦੇ ਕਿਉਂਕਿ ਜਿਹਨਾਂ ਦੇ ਭੈਣ ਭਰਾ ਦੂਰ ਰਹਿੰਦੇ ਨੇ ਉਹਨਾਂ ਨੇ ਸਭ ਨੇ ਤੇ ਮਹੀਨਾ ਪਹਿਲੇ ਰੱਖੜੀ।
ਹਾਂਜੀ ਬਿਲਕੁਲ ਬਿਲਕੁਲ ਬਸ
ਫੇਰ ਮਿਠਾਈਆਂ ਦੀ ਦੁਕਾਨਾਂ। ਤੇ ਵੀ ਰੌਣਕ ਗਿਫਟ ਆਲੀ ਦੁਕਾਨਾਂ ਤੇ ਵੀ ਰੌਣਕ ਕੱਪੜਿਆਂ ਆਲੀ ਦੁਕਾਨਾਂ ਤੇ ਵੀ ਰੌਣਕ ਕਿਉਂਕਿ ਸਭ ਭਰਾਵਾਂ ਨੇ ਭੈਣਾਂ ਵਾਸਤੇ ਕੱਪੜੇ ਲੈਣੇ ਤੇ ਭੈਣਾਂ ਨੇ ਵੀ ਭਰਾਵਾਂ ਤੇ ਤੇ ਕੁੱਝ ਨਾ ਕੁੱਝ ਗਿਫਟ ਲੈਣਾ ਕੱਪੜੇ ਲੈਣੇ ਜੋ ਉਹਨਾਂ ਦੀ ਇੱਛਾ ਹੈਗੀ ਹੈ ਸਭ ਲੈਂਦੇ ਨੇ ਇੱਕ ਦੂਜੇ ਵਾਸਤੇ।
ਹਾਂਜੀ ਹਾਂਜੀ,
ਬਹੁਤ ਵਧੀਆ ਅੱਗੋਂ ਰੌਣਕ ਲੱਗਣੀ ਐ ਪਹਿਲੇ ਰੱਖੜੀ ਦੀ ਲੱਗਣੀ ਐ ਉਸ। ਤੋਂ ਬਾਅਦ ਰੱਖੜੀ ਤੇ ਦੇਖਣਾ ਤੁਸੀਂ ਸਰਕਾਰ ਪਤਾ ਕੀ ਕਰਦੀ ਜੇ ਬੱਸਾਂ ਦਾ ਕਿਰਾਇਆ ਵੀ ਫਰੀ ਕਰ ਦਿੰਦੀ ਜੇ ਵੀ ਜਿਹੜੇ ਭੈਣ ਭਰਾ ਹਾਂਜੀ ਵੀ ਜਿੰਨੇ ਨੇ ਭੈਣਾਂ ਨੇ ਆਪਣੇ ਪੇਕੇ ਜਾਣਾ ਉਹਨਾਂ ਦਾ ਕਿਰਾਇਆ ਵੀ ਨਾ ਲੱਗੇ।
ਹਾਂ, ਬਸ ਉਹੀ ਐ ਨਹੀਂ ਜਾ ਸਕਦੇ ਨਹੀਂ ਜਾ ਸਕਦੀਆਂ ਜਿਹੜੀ। ਪੈਸੇ ਪਿੱਛੇ ਕਰ ਰਹਿ ਜਾਂਦੀਆਂ ਨੇ।
ਬਿਲਕੁਲ ਸਹੀ ਕਹਿ ਰਹੇ ਉਹਨਾਂ ਦੇ ਪੇਕੇ ਦੂਰ ਹੁੰਦੇ ਨੇ ਤੇ ਫੇਰ ਉਹ ਵਿਚਾਰਿਆਂ ਵਾਸਤੇ ਸਭ ਵਾਸਤੇ ਸਰਕਾਰ ਵੀ
ਬਹੁਤ ਅੱਛਾ ਕਰਦੀ ਤੇ ਬਹੁਤ ਸਰਕਾਰ ਘਰ ਬਹੁਤ ਅੱਛੇ ਰ ਕੰਮ ਰਹੀਏ ਪਰ ਉਹ ਇਹ ਨਾ ਕਿ ਆਮ ਜਨਤਾ ਕਿਸੇ ਪਾਸੇ ਟਿਕਟ ਨੀ ਦਿੰਦੀ ਨਾ ਬਸ
ਬਿਲਕੁਲ ਸਈ ਗੱਲ਼ ਕਹਿ ਓ ਤੁਸੀਂ ਬਸ ਏ ਮੀਡੀਅਮ ਕਲਾਸ ਵਾਲਾ ਬੰਦਾ ਜਿਹੜਾ ਨਾ, ਓ ਰਹਿ ਜਾਂਦਾ। ਗ਼ਰੀਬਾਂ ਵਾਸਤੇ ਤੇ ਬੜਾ ਕੁਛ ਹੋ ਜਾਂਦਾ।
ਹਾਂ, ਮਿਡਲ ਕਲਾਸ ਵਾਲਾ ਤੇ ਐਸੀ ਚੱਕਰ ਚ ਰਹਿ ਜਾਂਦਾ ਵੇ ਓ ਕਹਿੰਦੇ ਨੇ ਅ ਬਈ ਏ ਅਮੀਰ ਕੱਟ ਏ ਤੇ ਓ ਕਹਿੰਦਾ ਗਰੀਬ ਜ਼ਿਆਦਾ ਵੇ ਬਾਸ ਐਸੀ ਚ
ਹਾਂਜੀ ਔਰ ਮੀਡੀਅਮ ਕਲਾਸ ਆਲਾ ਏ ਨਾ ਕਿਸੀ ਨੂੰ ਜਾ ਕੇ ਮੰਗ ਵੀ ਨੀ ਸਕਦਾ ਕਿਸੇ ਕੋਲ, ਜਿਵੇਂ ਗਰੀਬਾਂ ਨੂੰ ਤੇ ਰਾਸ਼ਨ ਫ੍ਰੀ ਮਿਲ ਅ ਮੀਡੀਅਮ ਕਲਾਸ ਆਲਾ ਓ ਰਾਸ਼ਨ ਦੀ ਲੈਣ ਵਿੱਚ ਅ ਡੀਪੂ ਚ ਖੜਾ ਵੀ ਨੀ ਹੋ ਸਕਦਾ ਕੀ ਕਰੇ ਬਚਾਰਾ, ਕਿਉਂਕਿ ਓਨੂੰ ਆਏਗੀ ਸ਼ਰਮ ਘਰ ਬਾਰ ਉਹਦਾ ਠੀਕ ਏ ਪੁਰਾਣਾ ਹੈਗਾ ਉਹਦੇ ਕੋਲ ਘਰ ਬਰ ਬਣਿਆ ਹੋਇਆ ਲੇਕਿਨ ਕੀ ਕਰੇ ਵਿਚਾਰੇ ਦੀ ਕਮਾਈ ਦਾ ਸਾਧਨ ਨੀ ਹੈਗਾ।
ਮਿਡਲ ਕਲਾਸ ਵਾਲਾ ਬੰਦਾ ਤਦੀ ਤੇ ਮਰਦਾ ਵੇ ਇਹੀ ਤੇ ਗੱਲ ਏ।
ਵਿਚਾਰੇ ਕੋਲ ਕਮਾਈ ਦਾ ਸਾਧਨ ਹੀ ਨੀ ਹੈਗਾ ਕਿਉਂਕਿ ਜਿਹੜਾ ਉਹ ਥੋੜਾ ਬਹੁਤ ਕਮਾਂਦੇ ਨੇ ਓ ਮਸਾ ਆਪਣੇ ਬੱਚ ਪੜਾਂਦੇ ਨੇ।
ਬੱਚੇ ਪੜ੍ਹਾਂਦੇ ਨੇ ਮਹਿੰਗਾਈਆਂ ਬਹੁਤ ਜ਼ਿਆਦਾ ਨੇ ਬੱਚੇ ਪੜ੍ਹਾਣੇ ਬਹੁਤ ਔਖੇ ਨੇ। ਜਦ ਕੀ ਸਰਕਾਰੀ ਸਰਕਾਰੀ ਸਕੂਲ ਚ ਬੱਚੇ। ਜਿਹਨਾਂ ਦੇ ਪੜ੍ਹਦੇ ਨੇ ਸਰਕਾਰੀ ਸਕੂਲ ਚੋਂ ਬਹੁਤ ਕੁਛ ਮਿਲਦਾ। ਰੋਜ਼ ਰੋਟੀ ਵੀ ਮਿਲਦੀ ਐ ਯੂਨੀਫੋਮ ਵੀ ਮਿਲਦੀ ਹੈ ਕਿਤਾਬਾਂ ਵੀ ਮਿਲਦੀਆਂ ਨੇ। ਪਰ ਫਿਰ ਵੀ, ਐਸ ਤੋ ਇਲਾਵਾ ਵੀ ਬੜੇ ਖ਼ਰਚੇ ਨੇ। ਹਰ ਮਾਂ ਪਿਓ ਸੋਚਦਾ ਏ ਕਿ ਬੱਚਾ ਚੰਗੀ ਤੋਂ ਚੰਗੀ ਚੀਜ ਖਾਵੇ ਚੰਗੀ ਤੋ ਚੰਗਾ ਪਾਏ ਪਰ ਪੜਾਈ ਵੀ ਏ ਨਾ ਬੋਤ ਔਖੀ ਏ।
ਬੋਹਤ ਔਖੀ ਜੀ ਉਸ ਤੋ ਬਾਅਦ ਜੀ ਬੱਚੇ ਪੜਦੇ ਨੀ ਬੱਚਿਆਂ ਦਾ ਧਿਆਨ ਈ ਨੀ ਹੈ ਪੜਾਈ ਚ, ਮਾਂ ਬਾਪ ਤੇ ਸਬ ਕੁਛ ਕਰਦੈ, ਮੈਂ ਇਸ ਵਾਰੀ ਮੇਰੇ ਬੱਚਿਆਂ ਦੀ ਨਾ ਸਕੂਲ ਪੇਰੈਂਟਸ ਮੀਟਿੰਗ ਤੇ ਗਈ ਜਿਹੜੀ ਸਾਡੀ ਮਾਂ ਪਿਓ ਨਾਲ ਮੀ ਮੀਟਿੰਗ ਰੱਖਦੇ ਨੇ ਨਾ ਮਹੀਨੇ ਚ ਇਕ, ਦੋ ਵਾਰੀ ਰੱਖ ਦੇਣ, ਹਾਂਜੀ ਸਕੂਲ ਤੇ ਮੈਂ ਗਈ ਓਥੇ ਬਚਾਰਾ ਇਕ, ਬੱਚੇ ਦਾ ਪਿਓ ਓਥੇ ਰੋਨ ਲੱਗ ਗਿਆ ਮੈੜਮ ਅੱਗੇ ਕਹਿੰਦਾ ਮੈਂ ਦੇਹਾੜੀ ਮਜਦੂਰੀ ਕਰਨਾ ਵਾ ਤੇ ਏ ਮੁੰਡੇ ਨੇ ਪੂਰੀ ਛੁੱਟੀਆਂ ਕਿਤਾਬ ਨੀ ਖੋਲੀ ਜੇ ਮੈੜਮ ਨੂੰ ਸ਼ਕੈਤ ਲਾ ਰਿਹਾ ਸੀ ਜੇ ਤੇ ਕਹਿੰਦਾ ਪਿਆ ਸੀ, ਬਈ ਓ ਤੇ ਗੱਲ ਨਾ ਹੁੰ ਤੂਸੀ ਐ ਦੇਖਲੋ ਨੌਵੀਂ ਕਲਾਸ ਦਾ ਬੱਚਾ ਹੋਵੇ ਤੇ ਇਨਾ, ਕੁਛ ਮਾਂ ਪਿਓ ਕਿੰਨੀ ਕਿੰਨੀ ਫ਼ੀਸ ਭਰਦਾ ਕਿੰਨਾ ਸਬ ਕੁਛ ਕਰਦਾ ਔਰ ਆਪ ਓ ਬਚਾਰਾ ਮਜ਼ਦੂਰੀ ਕਰਦਾ ਦਿਆੜੀ ਲਾਂਦਾ, ਕਹਿੰਦਾ ਫੇਰ ਜਿਵੇਂ ਮੈਂ ਲੈਂਟਰ ਪਾ ਰਿਹਾ ਵਾਂ ਲੋਕਾਂ ਦੇ ਏ ਵੀ ਲੈਂਟਰ ਲੈਟਰ ਪਾ ਲੇਗਾ ਮੈਂ ਤੇ ਇਸੀ ਇਸੀ ਸਾਲ ਸਈ ਓ ਕਹਿੰਦਾ ਬਚਾਰਾ ਕਿ ਮੈਂ ਇਸੀ ਇਸੀ ਸਾਲ ਵੇਖਾਂਗਾ ਮੈੜਮ ਨੂੰ ਕੈ ਰਿਹਾ ਸੀ ਭੈਣ ਜੀ ਤੇ ਮੈਂ ਕੱਢ ਲਵਾਂਗਾ ਅਪਣੇ ਬੱਚੇ ਬੱਚਿਆਂ ਨੂੰ ਸੂਕੂਲੋਂ ਦੀ, ਐਵੇਂ ਕਹਿ ਰਹੇ ਸੀ ਵਚਾਰਾ ਮੈਨੂੰ ਓਨੂੰ ਵੇਖ ਕੇ ਏਨਾ ਹੋਇਆ ਨਾ, ਏਨਾ ਘਾਰ ਆ ਕੇ ਮਹਿਸੂਸ ਹੋਇਆ ਕਿ ਬੱਚੇ ਵੀ ਵੇਖਲੋ ਮਾਂ ਪਿਓ ਕਿਂਜ
ਅੱਜਕੱਲ ਬੱਚੇ ਭੈਣ ਜੀ ਸੁਣ ਕੇ ਰਾਜੀ ਨੀ ਬੱਚੇ ਗੱਲ ਸਮਝਦੇ ਈ ਨੀ ਬਸ ਬੱਚਿਆਂ ਨੂੰ ਫੋਨ ਵਖਾਲੋ, ਟੀਵੀ ਵਖਾਲੋ ਯਾ ਬੱਚਿਆਂ ਨੂੰ ਰੋਜ ਘੁੰਮਨ ਵਾਸਤੇ ਭੇਜ ਦੋ, ਖਲਾ ਪਲਾ ਲੋੋ ਬਾਸ ਏਨਾਂ ਨੂੰ ਏਈ ਕੁੱਝ ਆਂਦਾ ਜੇ।
ਓ ਤੇ, ਏ ਤੇ ਬਿਲਕੁਲ ਠੀਕ ਕਹਿ ਰਹੇ ਓ ਬੱਸ
ਅੱਜ ਨੀ ਸੁਨਦੇ ਕਿ, ਅਸੀਂ ਲੋਗ ਏਡੇ ਵੱਡੇ ਹੋ ਕੇ ਵਿਆਏ ਹੋ ਕੇ ਬੱਚੇ ਹੋ ਗੇ,। ਹੱਲੀ ਵੀ ਅਗਰ ਮਾਂ ਪਿਓ ਕੁਛ ਕੈਨ ਨਾ ਤੇ ਅਸੀ ਅੱਗੋਂ ਬੋਲ ਨੀ ਸਕਦੇ। ਦੇ ਤੇ ਏ ਹੁਣੇ ਨਾਲ ਹੁਣੇ ਨਾਲ ਜਵਾਬ ਦੇਂਦੇ ਨੇ
ਬਿਲਕੁਲ ਜੀ ਬਿਲਕੁਲ ਸਾਡੇ ਮਾਂ ਪਿਓ ਸਾਨੂੰ ਡਾਂਟ ਦੇ। ਨੇ ਨਾ ਅਸੀਂ ਚੁੱਪ ਕਾਰਕੇ ਬਹਿ ਜਾਂਨੇ ਆ।
ਮਾਂ ਪਿਓ ਤੇ ਓਈ ਏ ਕਿ ਪੈਲੇ ਐਵੇਂ ਦਾ ਜਮਾਨਾ ਸੀ ਮਾਂ ਪਿਓ ਤੇ ਛੋੜੋ ਅਸੀਂ ਆਪਣੀ ਗਲੀ ਦਾ ਕੋਈ ਅੰਕਲ ਵੀ ਕੋਈ ਟਕਰ ਜਾਂਦਾ ਸੀ ਨਾ ਜੇ ਓਨੇ ਸਾਨੂੰ ਕਿੱਥੇ ਵੇਖ ਲਿਆ ਉਹਨੇ ਸਾਨੂੰ ਕੁਛ ਕਹਿ ਤਾਂ ਅਸੀਂ ਉਸ ਤੋਂ ਵੀ ਡਰਦੇ ਸੀ ਹਾਏ ਉਹਨੇ ਮੈਨੂੰ ਵੇਖ ਲਿਆ।
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਮੈਂ ਨਾ ਜਦ ਹਾਂਜੀ।
ਘਰ ਤੱਕ ਤੇ ਗੱਲ ਬੜੀ ਬਾਅਦ ਚੋਂ ਪਹੁੰਚਦੀ ਸੀ ਲੋਕੀ ਹੀ ਪਹਿਲੇ ਨਬੇੜ ਦਿੰਦੇ ਸੀ।
ਸਹੀ ਗੱਲ ਕਹਿ ਰਹੇ ਹੋ ਤੁਸੀਂ। ਬਹੁਤ ਹੀ ਬਹੁਤ ਹੀ ਅੱਜ, ਕੱਲ ਤੇ ਬਸ ਬਾਹਰ ਤੇ ਜਾਣ ਦਾ ਵੀ ਹਾਲ ਨੀ ਹੈਗਾ ਬੱਚਿਆਂ ਦਾ ਤੇ ਬਾਹਰ ਭੇਜਣ ਦਾ ਵੀ ਹਾਲ ਨੀ ਹੈਗਾ। ਉੱਪਰੋਂ ਜੇ ਬੱਚਿਆਂ ਨੂੰ ਅਸੀਂ ਪੜ੍ਹਾਈ ਕਰਾ ਰਹੇ ਹਾਂ ਤੇ ਲੋਕਲ ਹੀ ਨੀ ਪੜ੍ਹਦੇ ਵੇ ਬਾਹਰ। ਭੇਜ ਕੇ ਕੀ ਪੜ੍ਹਨਗੇ ਅੱਜ, ਕੱਲ੍ਹ ਦੇ ਤੁਹਾਡੇ ਸਾਹਣੇ ਬੱਚੇ ਗਿਆਰਵੀ ਬਾਰਵੀਂ ਚ ਬਾਹਰ ਪੜ੍ਹਨ ਜਾਂਦੇ ਨੇ ਕਿਤੇ ਨਾ ਕਿਤੇ। ਤੇ ਕੋਈ ਕੋਚਿੰਗ ਲੈਂਦੇ ਨੇ
ਬੱਚਿਆਂ ਨੇ ਅਪਣੀ ਸਟ੍ਰਰੀਮ ਚੁਨਨੀ ਹੁੰਦੀ ਏ ਜੀ, ਕੋਈ ਨਾ ਕੋਈ ਸਟ੍ਰੀਮ ਚੁਨਦੇ ਨੇ ਆਪਣੀ ਚਾਹੇ ਓ ਸਾਇੰਸ ਦੀ ਸਟ੍ਰਰੀਮ ਲੈਨ, ਚਾਏ ਓ ਡਾੱਕਟਰੀ ਦੀ ਸਟ੍ਰਰੀਮ ਲੈਨ ਜਿਹੜੀ ਮਰਜ਼ੀ ਲੈਣ ਬੱਚਿਆਂ ਦਾ ਸ਼ੌਂਕ ਏ, ਪਰ ਓਈ ਗਾਲ ਏ ਨਾ ਜਿਹੜੇ ਜਿਨ੍ਹਾਂ ਬੱਚਿਆਂ ਨੇ ਪੜਨਾ ਓ ਪੜ ਜਾਂਦੇ ਨੇ ਜਿਹੜੇ ਐ ਬੱਚੇ ਨੋਰਮਲ ਹੁੰਦੇ ਨੇ ਮਿਡਲ ਕਲਾਸ ਆਲੇ ਆਂ ਦੇ ਬੱਚੇ ਜਾ ਫੇਰ ਹੋਰ ਨੋਰਮਲ ਬੱਚੇ ਬੱਚੇ ਕਈ ਬੱਚੇ ਹਰ ਤਰਾਂ ਦੇ ਬੱਚੇ ਪੜ ਜਾਂਦੇ ਨੇ ਗਰੀਬ ਤੋਂ ਗ਼ਰੀਬ ਵੀ ਪੜ ਜਾਂਦੇ ਨੇ, ਤੁਸੀਂ ਹੁਣ ਦੇਖਿਆ ਪਿੱਛੇ ਰਿਜ਼ਲਟ ਆਇਆ ਬਿਹਾਰ ਦਾ ਇੱਕ ਬੱਚੇ ਨੇ ਟੋਪ ਕੀਤਾ ਜੇ, ਤੁਸੀਂ ਏ ਦੇਖ ਲੋ। ਬਿਹਾਰ ਦੇ ਸੇਗਰ ਵਿੱਚ ਕੁੱਜ ਵੀ ਨੀ ਹੈਗਾ ਜੇ। ਤੇ ਬੱਚਾ ਓਥੋਂ ਨਿਕਲ ਕੇ। ਵੱਡੇ ਸ਼ਹਿਰ ਵਿੱਚ ਪੜ੍ਹਿਆ।
ਕਹਿੰਦੇ ਨੇ ਉਸ ਬਿਹਾਰ ਚ ਅਥਾਹ ਗ਼ਰੀਬੀ ਹੈ ਇਸ ਟਾਈਮ ਵਿੱਚ ਔਰ ਅਥਾ ਅਨਪੜ੍ਹਤਾ ਬਿਲਕੁਲ ਬੈਕਵਰਡ ਏਰੀਆ ਵੈ ਬਿਲਕੁਲ
ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕੁਛ ਨੀ ਹੈਗਾ। ਬਿਹਾਰ ਵਿੱਚ ਤੇ ਬਸ ਫੇਰ ਵੀ ਬ ਬੱਚੇ ਦੇਖਲੋ ਉੱਥੋਂ ਦੀ ਇੰਨਾ ਸ਼ੌਕ ਏ ਪੜ੍ਹਨ ਦਾ ਨਿਕਲ ਕੇ ਬਾਹਰ ਆ ਜਾਣ ਮਾਂ ਤੇ ਉਹਨੇ ਚਾਹੇ ਆਪਣੀ ਜ਼ਮੀਨ ਵੇਚੀ ਏ ਜਿਵੇਂ ਮਰਜੀ ਕਰਕੇ ਉਹਨਾਂ ਨੂੰ ਪੜ੍ਹਾਇਆ ਤੇ ਫੇਰ ਉਹ ਬੱਚ
ਸ਼ੌਕ ਤੇ ਆਪਣੇ ਬੱਚੇ ਦੀ ਦਿਮਾਗ ਦੀ ਗੱਲ ਏ। ਉਹਨੇ ਆਪਣਾ ਧਿਆਨ ਕਿਸ ਪਾਸੇ ਲਗਾਉਣਾ ਹੈ, ਬਸ।
ਜਿਹੜੇ ਬੱਚੇ ਨੇ ਪੜ੍ਹਨਾ ਐ ਨਾ, ਉਹਨੇ ਗੋਰਮੈਂਟ ਸਕੂਲ ਇਚੋਂ ਵੀ ਛੋਟ ਸਕੂਲ ਇਚੋਂ ਵੀ ਪੜ੍ਹ ਕੇ ਨਿਕਲ ਜਾਣਾ ਔਰ ਜਿਹੜੇ ਬੱਚੇ
ਐਸ ਐ ਸਾਡੇ ਇੱਥੇ ਇੱਕ ਛੋਟਾ ਜਿਹਾ ਸਕੂਲ ਐ ਉੱਥੋਂ ਪੜ੍ਹੇ ਆ।
ਹਾਂਜੀ।
ਕਿ, ਮੇਰਾ ਭਰਾ ਪਿੰਡ ਚ ਰਹਿੰਦਾ, ਤੇ ਉਹ ਉੱਥੋਂ ਆਣੇ-ਜਾਣੇ ਦਾ ਚੱਕ ਘਰੀ ਚ ਸੀ, ਤੇ ਇੱਥੇ ਅ ਸਾਡੇ ਇੱਥੇ ਸ਼ੈਰ ਚ ਆਂਦਾ ਸੀ। ਤੇ ਛੋਟਾ ਸਕੂਲ ਸੀ, ਕੋਈ ਬੋਤ ਹਾਈ-ਫਾਈ ਸਕੂਲ ਨੀ ਸੀ, ਨੋਰਮਲ ਸੀ ਬੀ ਐਸ ਸੀ ਸਕੂਲ ਚੋਂ ਪੜ੍ਹਿਆ ਤੇ ਮੇਰੇ ਬ ਤੀਜੇ ਨੇ ਪਲੱਸ ਵਨ ਇੱਚ ਕੋਈ ਕੋਚਿੰਗ ਨੀ ਲਿੱਤੀ, ਕੋਈ ਕੁਛ ਨੀ ਕਿਸੀ ਨੂੰ ਇੱਕ ਰੁਪਇਆ ਨੀ ਦਿੱਤਾ ਸਿਰਫ ਫੋਨ ਈ- ਚੋਂ ਨੀਟ ਦੀ ਓਨਲਾਈਨ ਕਲਾਸਾਂ ਲਗਾ- ਲਗਾ ਕੇ ਉਸ ਮੁੰਡੇ ਨੇ ਨੀਟ ਦਾ ਟੈਸਟ ਪਹਿਲੀ ਵਾਰ ਚ, ਟੈਸਟ ਕਲੀਅਰ ਕੀਤਾ, ਔਰ ਗੋਰਮੈਂਟ ਸੀਟ ਕੱਢੀ ਐ। ਐਮ ਬੀ ਬੀ ਐਸ ਕਰ ਚੁੱਕਿਆ, ਮੇਰਾ ਭਤੀਜਾ।
ਹਾਂਜੀ ਬੋਤ ਈ ਵਧੀਆ, ਬੋਤ ਈ ਵਧੀਆ।
ਕਰ ਰਿਹਾ ਹੁਣ ਉਹਦਾ, ਅ ਤੀਹ ਅਗਸਤ ਨੂੰ ਪੇਪਰ ਹੈਗਾ ਐ ਐਮ ਡੀ ਦਾ
ਚਲੋ ਜੀ, ਐ ਤੇ ਬੋਤ ਈ ਵਧੀਆ ਗੱਲ ਏ।
ਕਿਉਂਕਿ ਜਿਨੇ ਪੜ੍ਹਨਾ ਹੋਏ, ਜਿਨਾਂ ਨੇ ਨਾ ਪੜ੍ਹਨਾ ਹੋਏ, ਉਹਨਾਂ ਵਾਸਤੇ ਦਸ ਫੈਸਿਲਿਟੀਆਂ ਦੇ ਦੋ।
ਸਹੀ ਗੱਲ ਏ, ਮਾਂ ਪਿਓ ਤੋਂ ਅਪਨੇ, ਅਪਨੇ ਜ਼ਮੀਨਾਂ ਵੀ ਵੇਚ ਕੇ ਪੜ੍ਹਾਦੈਂ। ਪਰ, ਬੱਚਿਆਂ ਨੇ ਨਈ ਪੜ੍ਹਨਾ ਤੇ ਜੇ ਨਈ ਪੜ੍ਹਨਾ ਜੀ।
ਜਬਕਿ, ਹਾਲੀ ਵੀ ਮੇਰਾ ਭਰਾ ਤਿਆਰ ਏ, ਕਿ ਬਈ ਮੈਂ ਐਮ ਡੀ, ਦੇ ਅ--ਪੈਸੇ ਦੇ ਕੇ ਕਰਾਵਾਂਗਾ ਪਰ, ਉਹ ਕਹਿ। ਕਹਿੰਦਾ, ਮੈਨੇ--ਗੋਰਮੈਂਟ ਸੀਟ ਲੈਣੀ ਐ ਬਸ, ਮੈਂ ਗੋਰਮੈਂਟ ਸੀਟ ਹੀ ਲੈਣੀ ਏ--ਜੀਤ ਦਿਓਨੂੰ।
ਕਿਉ, ਪੈਸ।
ਹਾਂ ਉਹ ਕਹਿੰਦਾ, ਮੈਂ ਨੀ ਪੈਸੇ ਲਗਾਣੇ, ਮੈਂ ਗੌਰਮੈਂਟ ਸੀਟ ਲਵਾਂਗਾ।
ਚਲੋ, ਭੈਣ ਜੀ ਵਧੀਆ ਗੱਲ, ਬੱਚੇ ਪੜ੍ਹ ਜਾਣ ਆਈਓ ਮਾਂ-ਪਿਓ ਦੀ ਕਮਾਈ ਏ। ਚਲੋ, ਸਸਰੀ ਕਾਲ ਜੀ, ਹਾਂਜੀ ਸ ਸਸਰੀ ਕਾਲ।